ਹਾਂਜੀ, ਸਸੀ ਕਾਲ ਜੀ।
ਸਾਸੀ ਕਾਲ ਜੀ ਸਾਸੀ ਕਾਲ, ਕੀ ਹਾਲ ਚਾਲ ਐ?
ਬਸ ਠੀਕ ਆਂ, ਤੁਸੀ ਸੁਨਾਓ ਠੀਕ ਓ?
ਬਸ ਠੀਕ, ਹੋਰ ਘੁੰਮ ਆਏ ਓ?
ਮੈਂ- ਬਸ ਘੁੰਮ ਆਈ, ਤੁਸੀਂ ਵੀ ਤੇ ਘੁੰਮ ਕੇ ਆਏ ਓ।
ਹਾਂ, ਮੈਂ ਘੁੰਮ ਕੇ ਫੀ ਮੈਂ ਤੇ ਪੇਕੇ ਗਈ ਸੀ ਆਪਨੇ। ਘੁੱਮਨ ਨੀ ਗਈ ਏਸ ਵਾਰ ਕਿਦਰੇੇ। ਹਾਂ, ਬਸ ਪੇਕੇ ਪਤਾ ਕੀ ਗੱਲ ਐ, ਅ ਲੇੜੀਜ਼ ਦਾ ਇੰਨਾ ਵੱਡਾ ਇਸ਼ੂ ਹੁੰਦਾ ਨਾ ਕਿ, ਪੇਕੇ ਨੂੰ ਘੁੰਮਨੀ ਚ ਤੇ ਲੈ ਕੇ ਈ ਨੀ ਆਂਦੀਆਂ। ਓ ਸਾਡੇ ਪੇਕੇ ਤੇ ਜਾਨਾ ਈ ਜਾਨਾ ਵੇ, ਘੁੰਮਨਾ ਕੁਛ ਹੋਰ ਈ ਸੋਚਦੀਆਂ ਨੇ ਫੇਰ ਓ।
ਨਈ, ਨਈ, ਸਈ ਗੱਲ ਏ ਪਰ ਤੁਸੀਂ ਤੇ ਕੁ ਜਾਦਾ ਈ ਮੈਂ ਸੁਨੇਆ, ਮੈਨੂੰ ਸੁਨਾ ਰੇ ਸੀ ਤੁਆਡੇ ਨਾਲ ਜੋ ਗਏ ਹੋਏ ਸੀ। ਕੈਂਦੇ, ਕੈਂਦੇ ਸਾਡੀ ਤਾਂ ਬੜੀ ਬੁਰੀ ਹਾਲਤ ਹੋਈ ਏ ਜਾਦਾ ਈ ਘੁੰਮ ਆਏ ਓ ਤੂਸੀ। ਪੇਕੇ ਯਾਦ ਰੱਖੋਗੇ ਤੁਸੀਂ ਅਗਲੇ ਸਾਲ ਤੀਕਨ
ਬਸ ਕੁਛ ਨਾ ਪੁੱਛੋ ਅਸੀਂ ਤੇ ਏ ਏਸ ਵਾਰ ਤੇ ਪੰਦਰਾਂ ਦਿਨ ਲਗਾਂ ਕੇ ਆਏ, ਏਸ ਵਾਰ ਕਦੀ ਅਸੀਂ ਪੰਦਰਾਂ ਦਿਨ ਰਈ, ਨੀ ਇੰਨੇ ਸਾਲਾਂ ਈ ਚ ਐਸ ਵਾਰ ਪੰਦਰਾਂ ਦਿਨ ਰਏ ਓ ਪੰਦਰਾਂ ਦਿਨ, ਅਸੀ ਐਸ ਤਰਾਂ ਬਿਤਾਏ ਨੇ ਇੱਕ ਇੱਕ ਦਿਨ ਏਨਾਂ ਸਾਨੂੰ ਵੱਡਾ, ਵੱਡਾ ਲੱਗਨ ਲੱਗ ਗਿਆ ਐਕਚੁਲੀ ਪਤਾ ਕਿ ਓਥੇ ਇਨੀਂ ਜਾਦਾ ਗਰਮੀ ਸੀ, ਇੰਨੀ ਜਾਦਾ ਗਰਮੀ ਕਿ ਮੇ ਸੋਚਾਂ ਕਿ, ਐਹ ਅਸੀ ਕੀ ਕਰਨ ਆਏ ਆਂ ਇੰਨੀ ਗਰਮੀ ਚ ਅਸੀਂ ਆ ਗੇਆਂ ਜਬਕੀ ਅਸੀ ਜਿੱਥੇ ਰੈਂਦੇ ਓਥੇ ਮੋਸਮ ਸਾਡਾ ਠੀਕ ਐ। ਮਤਲਬ ਅਸੀਂ ਅੱਛੇ ਸੇ ਰੈ ਸਕਦੇ ਆਂ ਆਪਨੇ ਘਾਰ, ਅਗਰ ਅਸੀਂ ਘਰੋਂ ਬਾਰ ਨਾ ਨਿਕਲੀਏਂ ਤੇ। ਲੇਕਿਨ ਉੱਥੇ ਤਾਂ ਅਸੀਂ ਘਰ ਵਿਚ ਵੀ ਨਹੀਂ ਸੀ ਬੈਠ ਪਾਉਂਦੇ ਪਏ ਅਸੀਂ ਤੇ ਘਰ ਵਿਚ ਵੀ ਇਝੇ ਪਸੀਦੇ ਨੇ ਨਾਲ ਤਰਬ ਤਰੇ ਗਏ ਸੀੇ ਅਸੀਂ ਬੜੀ ਗਰਮੀ ਸੀ ਬਾਈਗੋਡ ਇੰਨੀ ਗਰਮੀ
ਹੂਮਿਡ ਟੀ ਬਹੁਤ ਹੈ
ਹਾਂ ਬਸ ਬਸ
ਕਰਦੀ ਸੀ ਜਿਸ ਤਰ੍ਹਾਂ ਮੈਂ ਕਿਹਾ ਪੁੱਛਾਂ ਕੀ ਕਰਦੇ ਪ ਨੇ ਤੇ ਹਰ ਮੈਂ ਜਿੰਨੀ ਵਾਰ ਦੇਖਿਆ ਰੰਗ ਰੂਪ ਉੱਡੇ ਹੋਏ ਅ ਬੁਰੀ ਹਾਲਤ ਮੈਂ ਤਾਂ ਆਪਣੀ ਮਦਰ ਨੂੰ ਕਹਿ ਮੈਂ ਕਿਹਾ ਤੁਸੀਂ ਕਰਨ ਕੀ ਗਏ ਹੋ ਉੱਥੇ ਤੁਸੀਂ ਅਹ ਇੰਨੀ ਗਰਮੀ ਖਾਨ ਕਿਉਂ ਗਏ ਹੋ।
ਯਾਰ ਸਾਡੇ ਨਾ ਤੋਰ ਬੋਰ ਹੀ ਭੁੱਲ ਗਏ ਸੀ ਉੱਥੇ ਤੇ ਸਾਨੂੰ ਤੇ ਲੱਗਿਆ ਜਿਸ ਤਰ੍ਹਾਂ ਕੋਈ ਸਜਾ ਸਾਨੂੰ ਨੀ ਮਿਲ ਜਾਂਦੀਗੀ ਪੰਦਰਾਂ ਦਿਨ ਦੀ ਸਜ਼ਾ ਸੱਚੀ, ਪਤਾ ਕੀ ਦੇਖੋ ਪੂਰਾ ਸਾਲ ਅਸੀ ਏਥੇ ਰੈਂਦੇ ਆਂ। ਓਰ ਐ ਵਰਕਿੰਗ ਲੇੜੀਜ਼ ਹੈਗੀਆਂ, ਸਾਰਾ ਦਿਨ ਅਸੀਂ ਕੰਮ ਕਰਦੇ ਆਂ ਫਿਰ ਟੂਸ਼ਨਾਂ ਪੜ੍ਹਾਂਦੇਆਂ, ਫਿਰ ਉਸ ਤੋਂ ਬਾਦ ਘਰ ਦੇ ਤਿੰਨ ਟਾਈਮ ਦੀ ਰੋਟੀ ਬਜਾਰ ਵੀ ਆਨਾ ਜਾਨਾ ਆਏਆ ਗੇਆ ਵੀ ਦੇਖਨਾ ਕਰਦੇ, ਕਰਦੇ ਸਾਲ ਕਦੋਂ ਬੀਤ ਜਾਂਦਾ ਸਾਨੂੰ ਪਤਾ ਈ ਨੀ ਲੱਗਦਾ, ਫੇਰ ਹਾ ਸਾਲ ਵੱਧ ਅਸੀਂ ਸੋਚਦੇ ਹਾਂ ਕਿ ਹੁਣ ਅਸੀਂ ਪੇਕੇ ਜਾਵਾਂਗੇ ਪੇਕੇ ਐਸੀ ਜਗ੍ਹਾ ਹੁੰਦੀ ਹੈ। ਕਿ ਜਿ ਉਹ ਇੱਕ ਦੂਸਰਾ ਨਾਮ ਹੈ ਰੈਸਟ ਦਾ ਇੱਕ ਮੈਂਟਲੀ ਔਰ ਫਿਜ਼ਕਲੀ ਦੋਨੋ ਰੈਸਟ ਹੈਂ ਮੈਂ ਸਾਨੂੰ ਮਿਲਦੇ ਨੇ ਪੇਕੇ ਲੇਕਿਨ ਇਸ ਵਾਰ ਤਾਂ ਸਾਡੇ ਨਾਲ ਪੁੱਠਾ ਹੀ ਹੋ ਗਿਆ ਇਸ ਵਾਰਤੇ ਸਾਨੂੰ ਨਾ ਮੈਂਟਲੀ ਰੈਸਟ ਮਿਲਿਆ ਨਾ ਫੀ ਫਿਜ਼ੀਕਲੀ ਸਾਨੂੰ ਰੈਸਟ ਮਿਲਿਆ ਅਤੇ ਅਸੀਂ ਇੰਨੇ ਜ਼ਿਆਦਾ ਮਤਲਬ ਥੱਕ ਗਏ। ਔਰ ਅਸੀਂ ਦਿਨ ਗਿਣਣ ਲੱਗ ਗਏ ਕਿ ਹੁਣ ਸਾਨੂੰ ਕਿੰਨੇ ਦਿਨ ਰਹਿ ਗਏ ਨੇ ਜਾਣ ਨੂੰ ਸਾਡੇ ਨਾਲ ਇਹ ਹਾਲ ਹੋਇਆ ਵੇ ਬਹੁਤ ਜ਼ਿਆਦਾ ਕਿਉਂਕਿ ਗਰਮੀ ਨੇ ਮਾਰਤਾ ਨਾ ਸਾਨੂੰ ਹੋਰ ਕੀ ਕੋਈ ਗੱਲ ਨਹੀਂ ਹੁੰਦੀ। ਗਰਮੀ ਨੇ ਸਾਨੂੰ ਮਾਰਤਾ ਸਾਨੂੰ ਨਾ ਚੈਨ ਨਾ ਕੁਛ ਨਾ ਪੰਖੇ ਦੀ ਹਵਾ ਲੱਗੇ ਨਾ ਸਾਨੂੰ ਏ ਸੀ ਦੀ ਹਵਾ ਲੱਗੇ ਲਾਈਟ ਇੰਨੀ ਜਾਂਦੀ। ਦੀਰੀ ਉੱਥੇ ਲਾਈਟ ਆਉਂਦਾ ਨਾ ਹੀ ਨਹੀਂ ਸੀ ਲੈਂਦੀ। ਤੇ, ਇਹ ਬਹੁਤ ਜ਼ਿਆਦਾ। ਔਰ ਜਿਸ ਦਿਨ, ਅਸੀਂ ਆਉਣਾ ਸੀ। ਉਸ ਦਿਨ ਤੇ, ਹੋਰ ਬੁਰਾ ਹੋ ਗਿਆ। ਪੰਦਰਾਂ ਦਿਨ ਤਾਂ ਅਸੀਂ ਕੱਟੇ ਹੀ ਕੱਟੇ ਜੀਆਂ ਤੀਆਂ ਕਰਕੇ ਨਿਕਾਲਦੇ ਅਸੀਂ ਬੜੀ ਪਰੇਸ਼ਾਨੀ ਦੇ ਵਿੱਚ ਲੇਕਿਨ ਜਿਸ ਦਿਨ ਅਸੀਂ ਆਉਣਾ ਸੀ। ਉਸ ਤੋਂ ਇੱਕ ਦਿਨ ਪਹਿਲੇ ਸ਼ਾਮ ਦੀ ਲਾਈਟ ਗਈ ਹੋਈ ਦੂਜੇ ਦਿਨ ਤਨ ਲਾਈਟ ਨਹੀਂ ਆਈ ਨਾ ਲਾਈਟ ਔਰ ਨਾ ਪਾਣੀ ਬਾਪਰੇ ਇਨ ਐਸਾ ਸਮਾਂ ਅਸੀਂ ਤੇ ਐਨ ਚ ਲੱਗੇ ਕਿ ਹੁਣ ਸਾਡਾ ਬਣੇਗਾ ਕੀ
ਮੈਨੂੰ ਤੁਹਾਡੇ ਸੁਣ ਸੁਣ ਕੇ ਕੁਛ ਹੁੰਦਾ ਪਿਆ ਕਿ ਤੁਹਾਡੀ ਏਡੀ ਬੁਰੀ ਹਾਲਤ ਹੋ ਰਹੀ ਉੱਥੇ ਤੇ ਤੂੰ ਤੁਹਾਨੂੰ ਤੇ ਕਿੰਨਾ ਰਿਗਰੈਟ ਹੋਇਆ ਨਾ ਕਿ ਕਿਉਂ ਅਸੀਂ ਆਏ ਹਾਂ, ਇੱਥੇ? ਉਹ, ਤੁਹਾਡੇ ਸ਼ਹਿਰ ਵੀ ਕਹਿੰਦਾ, ਅਗਲੀ ਵਾਰ ਆਉਣ ਦੀ, ਲੋੜ ਨਹੀਂ ਹੈਗੀ।
ਨਹੀਂ- ਨਹੀਂ, ਅਸੀਂ ਡਿਸੀਜ਼ਨ, ਲੈ ਲਿੱਤਾ ਨਾ। ਚਲੋ, ਅਸੀਂ ਡਿਸੀਜ਼ਨ ਲਿੱਤਾ। ਹੁਣ ਅਸੀਂ, ਉਸ ਚੀਜ਼ ਨੂੰ ਹੀ, ਫੋਲੋ ਕਰਨਾ ਹੈਗਾ ਵੀ। ਕਿਉਂਕਿ, ਇੰਨੀ ਗਰਮੀ ਚ, ਤੇ ਅਸੀਂ ਪਾਗਲ ਹੋ, ਗਏ ਦੇ ਸੀ। ਸਾਨੂੰ ਤੇ, ਸਮਝ ਹੀ ਨਾ ਲੱਗਿਆ। ਕਿ ਹੁਣ ਅਸੀਂ ਕਰੀਏ ਕਿ, ਮੇ ਸਾਡੀ। ਤੇ ਬੁੱਧੀ, ਨੀ ਕੰਮ ਕਰਦੀ ਪਈ ਸੀ। ਇਹ ਹਾਲ ਸੀ ਸਾਡੇ ਤੇ। ਹੁਣ ਅਸੀਂ, ਨੀ ਜਾਣਾ। ਹੁਣ ਅਸੀਂ, ਸਰਦੀਆਂ ਚ ਜਾਣਾ। ਕਰਨਾ।
ਮੈਂ ਵੀ ਇਹੀ ਬੋਲਿਆ। ਮੈਂ ਵੀ ਇਹੀ ਕਿਹਾ। ਮੈਂ ਕਿਹਾ, ਸਰਦੀਆਂ ਚ ਜਾਓ, ਕੀ ਜ਼ਰੂਰਤ ਹੈ ਗਰਮੀਆਂ ਜਾਣ ਦੀ। ਸਰਦੀਆਂ ਫੇਰ, ਬਰਦਾਸ਼ਤ ਹੁੰਦੀਆਂ, ਇੱਕ ਹੀ ਕਮਰੇ ਚ, ਸਾਰੇ ਜਨੇ ਸੋ ਵੀ, ਜਾਓਗੇ ਤਾਂ ਵੀ ਤਾਂ ਵੀ ਘੁੱਟਣ, ਮਹਿਸੂਸ ਨਹੀਂ ਹੋਏਗੀ। ਸਗੋ ਨਿੱਘ ਮਿਲੇਗਾ। ਕੀ ਕਰਦੇ ਤੁਸੀਂ? ਇੰਨੀ ਗਰਮੀਆਂ ਚ ਜਾਂਦੇ ਹੋ? ਉਪਰੋਂ ਦੀ ਪਾਣੀ ਵੀ ਨੀ ਚੱਲਦੇ। ਫੇਰ ਏਸੀ ਵੀ, ਨਹੀਂ ਚੱਲਦੇ। ਲਾਈਟ ਟਾ ਦਿਨ ਤਾਂ, ਵੀ ਨਹੀਂ ਚਲਾਉਂਦੇ, ਫੇਰ ਇਸ ਸੀ।ਨੂੰ ਤਾਂ ਹੀਂ, ਮੈਂ ਸਮਝ ਨੀ ਆਉਂਦੀ। ਘਰ ਕੋਈ ਆ ਜਾਇ ਨਾ, ਤੇ ਅਸੀਂ ਪ੍ਰੋਪਰ ਟੀਟਮੈਂਟ ਦਿੰਦੇ ਹਾਂ। ਉਹਨਾਂ ਨੂੰ ਕਿ, ਬਈ ਉਹਨਾਂ ਨੂੰ ਆ ਕੇ ਰਿਗਰੈਟ ਨਾ ਹੋਏ। ਜਾਂ ਕੁਛ ਵੀ ਪ੍ਰੋਬਲਮ ਨਾ ਫੇਸ ਕਰਨੀ ਪਏ। ਤੇ ਉਹਨਾਂ ਨੇ, ਤਾਂ ਚੀਜ਼ ਵਖ ਕਿ, ਵੀ, ਨੀ।
ਨਾ ਜੀ ਨਾ। ਉਹਨਾਂ ਨੇ, ਉਹਨਾਂ ਨੇ ਆਪਣਾ ਬਿਲ ਦੇਖਿਆ ਬਸ, ਉਹਨਾਂ ਨੇ ਇਹ ਨੀ ਦੇਖਿਆ ਕਿ, ਜਿਹੜੇ ਆਏ ਨੇ ਸਾਡੇ ਘਰ। ਉਹਨਾਂ ਦੇ ਕੀ ਹਾਲਾਤ, ਹੈਗੇ ਨੇ ਇਸ ਵਕਤ। ਉਹਨਾਂ ਨੂੰ, ਤਰਸ ਨਹੀਂ ਆਇਆ ਸਾਡੇ ਉੱਤੇ। ਨਾ ਬਈ, ਨਾ ਸਾਡੇ ਤੇ ਤਰਸ ਆਇਇਆ ਨਾ, ਸਾਡੇ ਬੱਚਿਆਂ ਤੇ। ਨਾ ਸਾਡੇ ਹਾਲਾਤਾਂ ਤੇ, ਤਰਸ ਆਾਇਆ। ਔਰ, ਅਸੀਂ ਇਸ ਚੀਜ਼ ਨੂੰ ਦੇਖ ਕੇ, ਹੈਰਾਨ, ਹੈਗੀ ਸੀਗੀ। ਇਸ ਤਰੀਕੇ ਨਾਲ, ਬੁਰੀ ਤਰੀਕੇ ਨਾਲ, ਗਰਮੀ ਪੈਂਦੀ ਪਈ ਹੈ। ਤੇ ਉਹ ਉਹਨਾਂ ਦੇ, ਮੂੰਹ ਦੇ ਉੱਤੇ, ਛਿਕਣ ਵੀ ਨੀ ਹੈਗੀ। ਤੇ ਅਸੀਂ, ਅੰਦਰ ਹੀ ਅੰਦਰ, ਹਾਈ ਤੋਂਵਾ ਮਚਾਦੀ ਹੋਏ ਸੀ। ਤੇ ਉਹਨਾਂ ਦੇ ਮੂੰਹ ਦੇ ਉੱਤੇ, ਸ਼ਿਕਨ ਹੀ ਨਹੀਂ ਸੀ। ਕਿ ਗਰਮੀ, ਚ ਅਸੀਂ ਹੈਗੇ ਹਾਂ।
ਅਰੇ ਸ਼ਿਕਰਨ ਹੁੰਦੀ ਏ। ਉਹਨਾਂ ਦੇ ਮੂੰਹ ਦੇ ਉਹਨਾਂ ਨੂੰ ਵੀ, ਏਸੀ ਲਗਾਉਣੇ ਪੈਂਦੇ ਨਾ। ਉਹਨਾਂ ਨੇ ਏਸੀ ਨਹੀਂ ਲਗਾਉਣ ਕਰਕੇ। ਕਿ ਉਹਨਾਂ ਨੇ, ਮੂੰਹ ਤੇ ਕੋਈ, ਸਿਕਰ ਨੀ ਲਿਆਂਦਾ।
ਸ਼ਿਕਣ ਹੀ ਨਹੀਂਿਲਦਾ। ਸਹੀ ਗੱਲ ਹੈ।
ਕੋਈ ਉਹਨੂੰ ਪੁੱਛੇ। ਹਫ਼ਤਾ ਪਹਿਲੇ ਉਹ ਵੀ ਤੇ, ਆਪਣੇ ਪੇਕੇ ਕਿ ਲਗਾ ਕੇ ਆਈਏ ਪੰਦਰਾਂ ਦਿਨ, ਕੇ ਉਹਦੇ ਭਰਾ-ਭਰਾ ਭਰਜੀਾਈ, ਨੇ ਉਹਨਾਂ ਨਾਲ, ਇਸ ਤਰਾਂ ਟਰੀਟ ਕੀਤਾ ਸੀ।
ਹਾਂ। ਉਹੀ ਨਾ। ਪਤਾ ਕਿ, ਜਦੋਂ ਇਨਸਾਨ ਦੇ ਨਾਲ, ਆਪਣੇ ਨਾਲ, ਇਹੋ ਜਿਹੇ ਕੰਮ ਹੋਣ ਨਾ। ਫੇਰ ਉਹਨੂੰ, ਇਹਸਸ ਹੁੰਦਾ ਹੈ। ਲੇਕਿਨ ਜਦੋਂ ਤਕ, ਕਪਣੇ ਨਾਲ ਨਾ ਹੁਣ। ਉਹ ਦੂਜਿਆਂ ਨੂੰ, ਕੁਛ ਨਹੀਂ ਸਮਝਦਾ, ਇਨਸਾਨ। ਅਸੀਂ ਤੇ, ਬੜਾ ਹੀ, ਬੁਰਾ ਐਕਸਪੀਰੀਅੰਸ ਰਿਹਾ ਸੀ। ਸਾਡਾ ਤੇ, ਔਰ ਇਸ ਤਰਾਂ, ਅਸੀਂ ਫੈਸਲਾ ਕਰ ਲਿੱਤਾ ਏ। ਕਿ ਅਸੀਂ ਸਰਦੀਆਂ ਹੀ ਜਾਵਾਂਗੇ ਪਹਿਲੀ ਗੱਲ। ਤੇ ਦੂਜੀ ਗੱਲ ਅਸੀਂ ਇੰਨੇ ਦਿਨਾਂ ਵਾਸਤੇ ਜਾਵਾਂਗੇ ਹੀ ਨਹੀਂ।
ਮੈਂ ਵੀ ਕਿਹਾ। ਮੈਂ ਵੀ ਮੰਮਾ ਨੂੰ, ਕਿਹਾ। ਮੈਂ ਕਿਹਾ ਕੋਈ ਜ਼ਰੂਰਤ ਨਹੀਂ ਹੈ। ਜਾਣ ਦੀ ਇੰਨੇ ਦਿਨ। ਬੜੀ ਹ ਤੁਹਾਡਾ ਬੜਾ ਮਨ ਕਰਦਾ, ਚਾਰ, ਪੰਜ ਦਿਨ ਅਸਤੇ ਜਾਓ, ਤੇ ਘਰ ਆਓ। ਕੋਈ ਜ਼ਰੂਰਤ ਨੀ ਕਿਤੇ। ਡਿਸਟੈਂਸ ਇੰਨਾ ਜ਼ਿਆਦਾ ਹੈ, ਟਿਕਟਸ ਨੀ ਮਿਲਦੀਆਂ। ਮਿਲ ਜਾਣ ਤੇ ਕੋਈ, ਟਿਕਟ ਮਾਨ ਨੀ ਏਡੀ-ਏਡੀ, ਮੋਟੇ-ਮੋਟੇ, ਕਿਰਾਏ ਦੇ ਕੇ ਜਾਣਾ।
ਮੋਟਾ ਜੀ। ਬੜਾ ਮੋਟਾ, ਕਿਰਾਇਆ ਤੁਸੀਂ ਮੰਨੂੰਗੇ ਨੀ ਬਿਲਕੁਲ-ਬਿਲਕੁਲ, ਮੇਰਾ ਤੇ ਬੜੇ ਪੈਸੇ, ਲੱਗ ਗਏ ਦੇ ਨੇ। ਇੰਨੇ ਜ਼ਿਆਦਾ, ਮੇਰੇ ਪੈਸੇ ਲੱਗ ਗਏ ਨੇ, ਅਗਰ ਈਓ ਪੈਸੇ ਮੈਂ, ਕਿਤੇ ਘੁੰਮਣ ਚਲੀ ਜਾਂਦੀ। ਦੀ ਨਾ, ਤੇ ਮੈਂ ਕਿਹਾ ਸੋਹਣਾ ਘੁੰਮ ਲੈਂਦੇ। ਮੇਰੇ ਇੰਨੇ ਜ਼ਿਆਦਾ ਪੈਸੇ ਲੱਗ ਗਏ ਦੇ ਨੇ।
ਹਿਲ ਸਟੇਸ਼ਨ ਚਲੇ ਜਾਂਦੇ ਤੇ ਵਧੀਆ ਹੋ ਜਾਂਦਾ ਇੱਕ ਟ੍ਰਿਪ ਵੀ ਹੁੰਦੀ ਯਾਦ ਗਾਰ ਇੱਕ ਮਜ਼ਾ ਆ ਜਾਂਦਾ।
ਮੈਂ ਤੇ ਦਸ-ਦਸ ਬਾਰਾਂ ਹਜ਼ਾਰ ਦੇ ਥੱਲੇ ਆ ਗਈ ਸੀ ਮੈਂ ਮਜ਼ੇ ਦੇ ਨਾਲ।
ਸੇਮ ਮੇਰੀ ਮਦਰ ਦਾ ਵੀ ਇਨਾ ਲੱਗ ਗਿਆ ਦਾ। ਤੁਸੀ ਤੇ ਫੇਰ ਦੋ ਬੰਦੇ ਆਏ ਗਏ ਉਹ ਤੇ ਤਿੰਨ ਸਨ। ਫੇਰ ਤਿੰਨਾਂ ਦੇ ਕੱਪੜੇ ਵੀ ਲੈਣੇ, ਫੇਰ ਟਿਕਟਾਂ ਵੀ ਮਤਲਬ ਚਲੋ ਇਹ ਸਭ ਚੀਜ਼ਾਂ ਨੇ ਚਲੋ ਜਰੂਰੀ ਵੀ ਹੈ ਪੀ ਕੇ ਜਾਣਾ ਨੋ ਡਾਊਟ ਪਰ ਉਸ ਤੋਂ ਬਾਅਦ ਇਹ ਹਾਲਤ ਹੋਏ ਨਾ ਫ਼ਿਰ ਚੀਜ਼ਾਂ ਚੁਭਦੀ ਅਦਰਵਾਈਜ਼ ਤੇ
ਸਹੀ ਗੱਲ ਹੈ, ਬਈ ਸਹੀ ਗੱਲ ਹੈ ਹੁਣ ਚਲੋ ਇਹ ਤੁਸੀਂ ਮੰਨੋਗੇ
ਫੀਲ ਵੀ ਨੀ ਹੋਣਾ ਸੀ ਸਾਨੂੰ।
ਸਹੀ ਗੱਲ ਆ ਬਿਲਕੁਲ। ਤੁਸੀਂ ਮੰਨੋਗੇ ਅਸੀਂ ਆਏ ਹਾਂ ਨਾ ਤੇ ਮੇਰੇ ਹਸਬੈਂਡ ਨਹੀਂ ਸੀਂ ਗਏ ਹੈਗੇ। ਕਿਉਂਕਿ ਉਹਨਾਂ ਨੂੰ ਕੋਈ ਪ੍ਰੋਬਲਮ ਅਚਾਨਕ ਹੀ ਪੈ ਗਈ ਔਰ ਹੁਣ ਮੈਨੂੰ ਇੰਝ ਲੱਗਦਾ ਕਿ ਉਹ ਨਹੀਂ ਗਏ ਨਾ ਉਹਨਾਂ ਨੇ ਬਹੁਤ ਵਧੀਆ
ਬਹੁਤ ਬਹੁਤ ਵਧੀਆ ਕੀਤਾ ਬਹੁਤ ਅੱਛਾ ਕੀਤਾ ਹਾਂ ਕੀ ਕਰਨਾ ਸੀ ਇੰਨੀ ਗਰਮੀ ਦੇ ਵਿੱਚ।
ਦੀ ਗੱਲ ਤਾਂ ਇੰਨੀ ਗਰਮੀ ਦੇ ਵਿੱਚ ਉਹ ਤਾਂ ਸਰਵਾਈਵ ਕਰ ਹੀ ਨਹੀਂ ਸਕਦੇ ਉਹਨਾਂ ਨੂੰ ਗਰਮੀ ਬੜੀ ਦੂਜਾ ਉਹ ਇਹੋ ਜਿਹੇ ਹੈਗੇ ਨੇ, ਕਿ ਉਹ ਜ਼ਿਆਦਾ ਟੋਲਰੇਟ ਨਹੀਂ ਕਰਦੇ ਉਹ ਬੋਲ ਦਿੰਦੇ ਨੇ। ਜ਼ਿਆਦਾ ਟੋਲਰੇਟ ਨਹੀਂ ਕਰ ਪੈਂਦੇਗੇ ਤੇ ਹੁਣ ਹਾਂ ਹਾਂ।
ਮੈਨੂੰ ਕਾਲ ਕੀਤੀ ਤੇ ਮੈਨੂੰ ਕਹਿੰਦੇ ਇੱਥੇ ਬਹੁਤ ਗਰਮੀ ਹੈ ਕਿੱਥੇ ਬਹੁਤ ਗਰਮੀ ਮੈਂਨੂੰ ਗੁੱਸਾ ਚੜ ਗਿਆ ਮੈਂ ਕਿਹਾ ਅਗਰ ਇੰਨੀ ਗਰਮੀ ਤੇ ਬਈ ਏਸੀ ਲਗਾ ਲੋ ਨਾ।
ਕੀ ਹੋ ਗਿਆ ਅਗਰਂ ਦੋ ਦਿਨ ਅਸੀਂ ਕੋਈ ਗਿਆ ਘਰ ਚ ਦੋ ਦਿਨ ਤੇ ਏ ਸੀਂ ਲਗਾ ਹੀ ਸਕਦੇ ਹੋ। ਆਪਣੇ ਉੱਤੇ ਨਹੀਂ ਲਗਾਉਂਦੇ ਪਰ ਤਾ ਨੀ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਵੀ ਨੀ ਫੀਲ ਹੁੰਦਾ ਜਾਂ ਤੇ ਉਹਨਾਂ ਦੀ ਬੋਡੀ ਉਸ ਚੀਜ਼ ਨਾਲ ਇੰਨੀ ਹੈ ਜੋ ਲੋਗੀ ਦੀ ਹੈ ਤੇ ਉਹਨਾਂ ਨੂੰ ਗਰਮੀ ਲੱਗਦੀ ਹੀ ਨਹੀਂ ਏ।
ਉਹ ਸਾਨੂੰ ਵੀ ਸ਼ੋਅ ਕਰਦਾ ਕਰਦੇ ਪਏ ਸੀ ਬਾਕੀ ਪਿੱਛੇ ਤੇ ਉਹਨਾਂ ਨੇ ਜੋ ਕਰਨਾ ਸੀ ਉਹ ਕਰਨਾ ਪਿੱਛੇ ਥੋੜ੍ਹੀ ਉਹਨਾਂ ਨੂੰ ਅਹ ਬਿੱਲਾਂ ਦਾ ਡਰ ਰਹੇ ਆ ਜੋ ਵੀ ਹੈ। ਉਹ ਸਾਡੇ ਵਾਸਤੇ ਹੀ ਸੀ ਜੋ ਕੁਛ ਸੀ। ਔਰ ਜੋ ਤੇ ਉਹਨਾਂ ਨੇ ਏ ਸੀ ਦੀ ਮਾਲਾ ਜਪੀ ਏ ਜੋ ਤੇ ਉਹਨਾਂ ਨੇ ਮਤਲਬ ਪੂਰੇ ਦਿਨ 'ਚ ਅਹ ਬਾਰਾਂ ਘੰਟੇ ਹੁੰਦੇ ਨੇ ਦਿਨ ਦੇ ਬਾਰਾਂ ਰਾਤ ਦੇ ਤੇ ਬਾਰਾਂ ਘੰਟਿਆਂ 'ਚ ਉਹਨਾਂ ਨੇ ਕੋਈ ਬਾਈ ਸੌ ਵਾਰ ਤੇ ਉਹਨਾਂ ਨੇ ਏ ਸੀ ਏਸੀ ਦੀ ਮਾਲਾ ਜ ਲੀ। ਕੀਤੀ ਤੇ ਮੈਂ ਤੇ ਜੋ ਮੈਂ ਜਿਹਨਾਂ ਨਾਲ ਮੈਂ ਗਈ ਦੀ ਸੀ। ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇਹ ਤੇ ਹੱਦ ਹੋ ਗਈ ਏ ਏਸੀ ਨਾ ਹੋ ਗਿਆ ਪਤਾ ਨੀ ਕੋਈ ਨੂੰ ਵੀ ਨੀ ਇੰਨਾ ਯਾਦ ਕਰਦਾ ਜਿੰਨਾ ਇਹਨਾਂ ਨੇ ਏੇ ਸੀ ਨੂੰ ਯਾਦ ਕਰ ਲਤਾ
ਨਹੀਂ ਗੱਲ ਇੰ ਕਦੇ ਜੇ ਆਪਣੇ ਘਰ ਸਾਡੇ ਏ ਸੀ ਲੱਗੇ ਦੇ ਨੀ ਹੈਗੇ
ਬਿਲਕੁਲ ਏ ਸੀ ਏ ਸੀ ਬੰਦ ਹੋਇਆ ਏ ਸੀ ਇੰਨੀ ਦੇਰ ਚੱਲਿਆ, ਏ ਸੀ ਇੰਨੀ ਦੇਰ ਤੀਕਰ ਚੱਲੇਗਾ। ਹੁਣੇ ਅਸੀਂ ਨੀ ਚੱਲੇਗਾ। ਅਰੇ ਲਾਈਟ ਆ ਅੱਗੇ-ਪਿੱਛੇ ਹੁੰਦੀ ਪਈ ਏ ਸੀ ਨੂੰ ਥੋੜਾ ਹਲਕਾ ਕਰ ਦੋ ਏਸੀ ਨੂੰ ਇਹ ਕਰੋ। ਅਰੇ ਬਾਪ ਰੇ ਮੈਂ ਤੇ ਕਹਿੰਦੀ ਆ ਸ਼ੁਕਰ ਕੀਤਾ ਅਸੀਂ ਘਰ ਆਏ ਆ। ਔਰ ਤੁਸੀਂ ਮੰਨੋਗੇ ਮੈਂ ਘਰ ਆਈ ਨਾ ਤੇ ਮੇਰੇ ਹਸਬੈਂਡ ਨੇ ਜਿਸ ਤਰ੍ਹਾਂ ਹੀ ਮੈਂ ਨਾ ਮੈਨੂੰ ਏ ਸੀ ਲਾ ਤਾ। ਕਿ ਤੂੰ ਗਰਮੀ ਦੇ ਵਿੱਚ ਆਈ ਏ ਔਰ ਬੜੀ ਗਰਮੀ ਸਹਿਣ ਕਰਕੇ ਆਈ ਹੈ ਤੂੰ ਬੈਠ ਥੋੜੀ ਦੇਰ ਤੂੰ ਰੈਸਟ ਕਰ ਥੋੜੀ ਦੇਰ
ਮੰਮਾ ਉਦ ਉਹਨਾਂ ਨੇ ਵੀ ਲਗਾਇਆ ਹੋਇਆ ਵ ਉਹਨਾ ਨੇ ਵੀ ਸਵੇਰ ਤੋਂ ਇਸ ਸੀ ਲਗਾਇਆ ਤੇ ਮੈਂ ਕਿਹਾ ਪੂਰਾ ਦਿਨ ਆਰਾਮ ਕੀਤਾ ਮੈਂ ਕਿਹਾ ਕੋਈ ਜ਼ਰੂਰਤ ਨ ਅੱਜ ਕੋਈ ਕੰਮ ਕੁਮ ਕਰਨ ਦੀ ਰੈਸਟ ਕਰੋ ਬੜੀ ਤੁਸੀਂ ਬਹੁਤ ਲੰਬੀ ਅੱਛੀ ਛੁੱਟੀਆਂ ਕੱਟ ਕੇ ਆਏ ਹੋ ਤੁਸੀਂ ਰੈਸਟ ਕਰੋ
ਅਸੀਂ ਨੀਂਦਰ ਵੀ ਨਹੀਂ ਲਿੱਤੀ ਅਸੀਂ ਬਾਰਾਂ ਬਾਰਾਂ ਇੱਕ ਇੱਕ ਵਜੇ ਸੁੱਤੇ ਆ ਇਹਨ ਕਿ ਗੱਪਾਂ ਮਾਰ ਕੇ ਅਹ ਰ ਮ ਮੌਜ ਮਸਤੀਆਂ ਕਰਕੇ ਨਾ ਜੀ ਕੰਮ ਕਰਕੇ ਕੇ ਕੰਮ ਕਰਕੇ ਅਸੀਂ ਬਾਰਾਂ ਬਾਰਾਂ ਵਜੇ ਸੁੱਤੇ ਹ ਤੇ ਸਵੇਰੇ ਉੱਠਦੇ ਸੀ ਤੇ ਸਵੇਰੇ ਉੱਠਦਿਆਂ ਸਾਡੇ ਸਰੀਰ ਲੱਥਪੱਥ ਹੋਏ ਹੁੰਦੇ ਸੀ ਪਸੀਨਿਆਂ ਨਾਲ ਕਿਉਂਕਿ ਬੱਤੀ ਤੇ ਹੁੰਦੀ ਨੀ ਸੀ।
ਮੈਨੂੰ ਮੇਰੀ ਛੋਟੀ ਸਿਸਟਰ ਨੇ ਸੁਣਾਈ ਸੀ।ਉਹ ਵੀ ਬੜੀ ਉਹ ਵੀ ਪੀ ਗਈ। ਕਹਿੰਦੀ-ਦੀਦੀ ਮੁਝੇ ਇਤਨੀ ਗਰਮੀ ਲਗ ਰਹੀ ਥੀ ਯਾਂ ਪਰ ਉਹ ਵੀ ਇਓ ਕ ਕਹਿੰਦੀ ਬੜੀ ਗਰਮੀ ਸੀ।ਇੱਥੇ ਦੀਦੀ ਮੈਂ ਤੇ ਮੈਨੂੰ ਘਬਰਾਹਟਾਂ ਪਈਆਂ ਨੇ ਇੱਥੇ ਬੜਾ ਉਹ ਸਗੋਂ ਦੋ, ਤਿੰਨ ਦਿਨ ਅਸੀਂ ਗਈ ਤੇ ਕਹਿੰਦੀ- ਉਹਨੂੰ ਇਹ ਵੀ ਅਫਸੋਸ ਸੀ ਮੈਂ ਦੋ ਤਿੰਨ ਦਿਨ ਅਸੀਂ ਵੀ ਕਿਉਂ ਆਈ ਆਂ।
ਕਿਉਂ ਗਈ ਹਾਂ। ਸਹੀ ਗੱਲ ਹੈ, ਨਹੀਂ ਮੇਰੀ ਬੇਟੀ ਨੇ ਤੋ ਮੇਰੀ ਬੇਟੀ ਨੇ ਵੀ ਤੋਬਾ ਮਚਾ ਲਤੀ ਹੁਣ ਨੀ ਹੁਣ ਕਹਿ ਦਿੱਤੀ ਮੰਮੀ, ਪਾਪਾ ਦੀ ਵੀ ਨੀ ਸੁਣਨੀ ਮੈਂ ਹੁਣ ਨੀ ਮੈਂ ਜਾਣਾ--ਚਲੋ ਠੀਕ ਆ ਫੇਿਰ ਰੱਖਦੇ ਆ।
ਓਕੇ ਜੀ।
ਓਕੇ।